ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ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
ਹਾਂਜੀ ਵਧੀਆ ਹੋਰ ਤੁਸੀਂ ਸੁਣਾਓ
ਹਾਂਜੀ ਅਸੀਂ ਵੀ ਠੀਕ ਹਾਂ
ਹਾਂ ਠੀਕ ਹੈ ਬਸ ਜੀ ਹੁਣੇ ਬਾਜ਼ਾਰ ਮਾਰਕੀਟ ਗਏ ਸੀ, ਉਥੋਂ ਆਏ ਆਂ
ਅੱਛਾ ਅੱਛਾ
ਹਾਂ ਨਹੀਂ ਜੀ
ਕੀ ਲੈ ਆਇਓ ਮਾਰਕੀਟ ਤੋਂ
ਉਹ ਬਸ ਥੋੜਾ ਸਮਾਨ ਵਾਲਾ ਸੀਗਾ ਕਰੋਕਰੀ ਦਾ ਉਹ ਲਿਆਂਦਾ ਸੀ
ਅੱਛਾ ਅੱਛਾ ਅੱਛਾ ਕੱਪ ਕੂੱਪ
ਨਹੀਂ ਉਹ ਬਸ ਨਮਕੀਨ ਬਿਸਕਿਟ ਵਾ ਏ ਸੀਗੇ ਉਹ ਬਾਕੀ ਉਹਦੀਆਂ ਸਨੈਕਸ ਦੀਆਂ ਪਲੇ
ਅੱਛਾ ਅੱਛਾ
ਹਾਂਜੀ ਬਸ ਥੋੜ੍ਹਾ ਬਹੁਤ ਹੋਰ ਸਮਾਨ
ਮਾਰਕੀਟ ਦੂਰ ਪੈਂਦੀ ਹੈ ਤੁਹਾਨੂੰ ਕੋਲ ਈ ਐ
ਅਗੇ ਥੋੜ੍ਹੀ ਉਹ ਇਸ ਦਾ ਸਮਾਨ ਲਿਆਂਦਾ ਥੋੜਾ ਬੈਕਰੀ
ਅੱਛਾ ਇਕੱਠਾ ਲਿਆ ਕੇ ਰੱਖ ਲੈਂਦੇ ਹੋਵੋਗੇ
ਤੁਸੀਂ ਸੁਣਾਓ
ਹਾਂਜੀ ਬਸ
ਤੁਸੀ ਕੀ ਕਰਦੇ ਪਏ ਸੀ
ਹਾਂਜੀ ਬਸ ਮੈਂ ਨਾ ਉਹ ਬਣਾਉਣ ਲੱਗੀ ਸੀ ਤੜਕਾ ਲਾਉਣ ਲੱਗੀ ਸੀ ਉਹਨੂੰ ਕੜੀ ਨੂੰ ਤੇ ਹੈਲੋ ਮੈਂ ਕੜੀ ਬਣਾਉਣ ਲੱਗੀ ਸੀ ਹੈਲੋ
ਹੈਲੋ
ਤੁਹਾਡੀ ਆਵਾਜ਼ ਕੱਟਦੀ ਪਈ ਏ
ਹਾਂਜੀ ਉਹ ਤੇਰੀ ਆਵਾਜ਼ ਹੀ ਨਹੀਂ ਆ ਰਹੀ ਸੀ
ਅੱਛਾ ਤੁਹਾਡੀ ਕੱਟਦੀ ਪਈ ਆਵਾਜ਼ ਨਾ
ਅੱਛਾ ਪਤਾ ਨੀ ਹੋਰ ਸੁਣਾਓ
ਚਲੋ ਹੋਰ ਤੁਸੀਂ ਮੈਂ ਨਾ ਉਹ ਕੜੀ ਬਣਾਉਣ ਲੱਗੀ ਸੀ ਕੜੀ ਤੇ ਕੜੀ ਮੈਂ ਉਦੋਂ ਤੁਹਾਡੇ ਘਰ ਖਾਧੀ ਸੀ ਬੜੀ ਸਵਾਦ ਬਣੀ ਹੋਈ ਸੀ
ਅੱਛਾ ਜੀ
ਤੇ ਤੁਸੀਂ ਉਹ ਕਿਸ ਹਿਸਾਬ ਨਾਲ ਪਾਉਂਦੇ ਓ ਦਹੀਂ ਤੇ ਵੇਸਣ
ਅਸੀਂ, ਵੇਸੇ ਦਹੀਂ ਦੀਓ ਬਨਾਂਦੇ ਹਾਂ। ਦਹੀਂ, ਵੇਸਣ ਵ ਆਪਣੇ ਹਿਸਾਬ ਇਚ ਗਾੜੀ ਪਤਲੀ ਖਾਣੀ ਹੋਵੇ।
ਅੱਛਾ।
ਉਸ ਹਿਸਾਬ ਨਾਲ ਕਰ, ਫਿਰ ਖੜੇ ਮਸਾਲੇ ਪਾ ਲਈ ਦਿਏ, ਤੜਕਾ ਲਾ ਲਈ ਦਾ।
ਅੱਛਾ, ਕੀ- ਕੀ ਪਾਉਂਦੇ ਓ?
ਖੜੇ ਮਸਾਲੇ 'ਚ ਦਾਲਚੀਨੀ ਹੋ ਗਈ। ਲੌਗ ਹੋ ਗਿਆ, ਕਾਲੀ ਮਿਰਚ ਹੋ ਗਈ। ਥੋੜਾ ਜੀਰਾ ਵੇਥਰੇ ਹੋ ਗਏ, ਲਸਣ ਵਗੈਰਾ ਹੋ ਗਿਆ।
ਅੱਛਾ, ਅੱਛਾ।
ਬਸ, ਤੜਕਾ ਲਾ ਦਈਦਾ, ਪਹਿਲੇ ਧਰ ਦਈ ਦਾ ਨਾ ਕੜੀ, ਬੇਸਣ ਪਾ ਕੇ। ਬੇਸਣ, ਨਮਕ, ਮਿਰਚ, ਹਲਦੀ, ਵਗੈਰਾ ਪਾ ਕੇ।
ਅੱਛਾ ਅੱਛਾ ਤੇ
ਆ
ਅੱਛਾ, ਤੇ ਤੁਸੀਂ ਬਾਅਦ ਨੂੰ ਤੜਕਾ ਲਾਉਂਦੇ ਓ। ਤੜਕਾ ਲਾ ਕੇ ਨਹੀਂ ਧਰਦੇ।
ਫਿਰ ਤੜਕਾ ਭੁਣ ਲਈ ਦਾ, ਵਿੱਚ।
ਅੱਛਾ।
ਹਾਂ, ਫ਼ੇਰ ਉਹਦੇ ਚ ਹੀ ਤੜਕਾ ਲਾ ਕੇ ਪਾਤਾ।
ਅੱਛਾ, ਅੱਛਾ ਤੇ ਮੇਥਰੇ ਫਿਰ ਗਲ ਜਾਂਦੇ ਨੇ, ਕੱਚੇ ਤੇ ਨਹੀਂ ਰੈਦੇ।
ਨਹੀ, ਨਹੀਂ ਨਾ
ਅੱਛਾ, ਅੱਛਾ।
ਜਵੈਨ, ਵਗੈਰਾ ਪ
ਹੂੰ ਹੂੰ ਮੈਂ ਖਾਧੀ ਸੀ ਨਾ, ਤੇ ਤੁਹਾਡੀ ਬੜੀ ਸਵਾਦ ਬਣੀ ਹੋਈ ਸੀ। ਅਤੇ ਖੱਟਾ ਕਰਨ ਵਾਸਤੇ ਤੁਸੀਂ ਕੀ ਪਾਂਦੇ ਓ?
ਕ ਖੱਟੀ ਲੱਸੀ। ਕਈ ਵਾਰੀ ਦਹੀਂ ਪਈ ਹੁੰਦੀ ਹੈ ਸਾਡੀ। ਮਤਲਬ ਪਈ ਹੋਈ ਏ ਤੇ ਖੱਟੀ ਹੋ ਜਾਂਦੀ ਐ ਦਹੀਂ ਪਈ।
ਅੱਛਾ, ਅੱਛਾ।
ਫੇਰ ਦੀ ਹੈ ਜੇ
ਅੱਛਾ। ਹੂੰ
ਬੜੀ ਖੱਟੀ ਕੜੀ ਖਾਂਦਾ ਜਿੰਨੀ ਮਰਜ਼ੀ ਖੱਟੀ ਹੋਵੇ ਕਿਹ ਗਾ ਖ ਐ, ਖੱਟੀ ਨਈ ਐ, ਮੰਮੀ।
ਅੱਛਾ, ਜ਼ਿਆਦਾ ਖੱਟੀ ਖਾਂਦੇ ਹੋਗੇ ਨਾ ਤੁਸੀਂ।
ਖਾਂਦਾ ਬੇਟਾ ਮੇਰਾ ਖਾਂਦਾ ਉਹ ਜਿੰਨੀ ਮਰਜ਼ੀ ਖੱਟੀ ਹੋ
ਤੁਹਾਡੀ ਆਵਾਜ਼ ਬੜੀ ਕੱਟਦੀ ਪਈ ਏ ਤੁਸੀਂ ਕਿੱਧਰੇ ਅੰਦਰ ਬੈਠੇ ਹੋਏ ਓ ਕੇ?
ਕੰਮ
ਕਮਰੇ 'ਚ ਬੈਠੇ ਓ?
ਹਾਂਜੀ।
ਅਤੇ ਤਾਂ ਈ, ਤੁਹਾਡੀ ਆਵਾਜ਼ ਬੜੀ ਕੱਟਦੀ ਪਈ ਏ
ਅੱਛਾ।
ਹਾਂ।
ਬਾਹਰ ਜਾਵਾਂ।
ਹਾਂਜੀ ਤੁਹਾਡੀ ਨਾ ਆਵਾਜ਼ ਕੱਟਦੀ ਪਈ ਹੈ ਬੜੀ।
ਅੱਛਾ-ਅੱਛਾ ਹਮ ਚਲੋ ਹੋਰ ਸੁਣਾਓ। ਤੁਸੀਂ ਕੀ ਬਣਾਇਆ ਸੀ।
ਉਹੀ ਤੇ ਕਹਿੰਦੀ ਪਈਐ ਮੈਂ ਕੜੀ ਬਣਾਉਣ ਲੱਗੀ ਸੀ। ਤੇ ਫੇਿਰ ਉਦੋਂ ਤੁਹਾਡੇ ਘਰ ਖਾਧੀ ਸੀ ਨਾ। ਤੇ ਮੈਨੂੰ ਯਾਦ ਆ ਗਈ ਤੁਹਾਡੇ ਘਰ ਦੀ ਕੜੀ।
ਹ
ਅਤੇ ਮੈਂ ਕਿਹਾ ਚਲੋ ਪੁੱਛਦੀ ਹਾਂ ਕਿ ਸ਼ਾਇਦ ਹੋਰ ਕੋਈ ਤਰੀਕਾ ਹੋਵੇ ਤੁਹਾਡਾ ਬਣਾਉਣ ਦਾ
ਨਹੀਂ ਵੈਸੇ ਤੇ ਅੱਜ ਅਸੀਂ-ਅਸੀਂ ਤੇ ਚਿੱਟਾ
ਅੱਛਾ-ਅੱਛਾ ਉਹ ਜਿਹਨੂੰ ਰੋਂਗੀ ਕਹਿੰਦੇ ਨੇ ਹੈਲੋ ਅੱਛਾ-ਅੱਛਾ ਰੋਂਗੀ। ਨਾਲ-ਨਾਲ ਚਾਵਲ ਬਣਾਉਂਦੇ ਹੋ ਰੋਂਂਗੀ ਦੇ ਨਾਲ।
ਚਾਵਲ ਉਬਾਲ ਕੇ ਬਣਾ ਲੈਂਦੇ ਨੇ।
ਹਮ-ਹਮ ਅੱਛਾ ਹਾਂ ਉਬਾਲ ਕੇ ਹੀ ਬਣਾਉਣੇ ਚਾਹੀਦੇ ਨੇ ਚਾਵਲ ਨੁਕਸਾਨ ਨਹੀਂ ਕਰਦੇ। ਹਾਂ ਮੈਂ ਤੇ' ਚਾਵਲ ਉਬਾਲਣੀ ਆ ਨਾ ਤੇ ਉਹ ਜਿਹੜਾ ਚਾਵਲਾਂ ਦੀ ਪਿੱਛ ਨਿਕਲਦੀ ਏ। ਹੈਲੋ। ਹੈਲੋ। ਹੈਲੋ। ਹੈਲੋ। ਤੁਹਾਡੀ ਆਵਾਜ਼ ਨਹੀਂ ਆਉਂਦੀ ਪਈ। ਹੈਲੋ।